ਹੈਲੋ ਹਾਂਜੀ, ਸਸ਼ ਰੀ ਅ ਹਾਂਜੀ, ਕਿਵੇਂ ਓਂ
ਬਸ ਵਧੀਆ, ਆਪ ਸੁਣਾਓ
ਪਤਾ ਨੀ ਅੱਜ ਤੇ ਬਾਰੋਂ
ਨੀ ਘਰ
ਅੱਛਾ, ਟ੍ਰੈਫਿਕ ਦੀ ਵਾਜ ਆਰੀ ਸੀ।
ਨਹੀਂ ਸਾਡਾ ਨਾ ਮੇਨ ਰੋਡ ਤੇ ਘਰ ਐ, ਹਾਈਵੇ ਪਤੈ ਜ ਜੋੜਾ ਲੈਂਦਾ ਆ।
ਓਕੇ ਓਕੇ, ਓ ਓਕੇ।
ਤਾਂ ਕਰਕੇ ਵਾਜ਼ ਆਰੀ ਏ।
ਤਾਂਈ ਹੋਰਨ ਦੀ ਅਵਾਜ਼ ਆ ਰੀ ਸੀ ਨਾ ਕੋਲੋਂ।
ਹਾਂਜੀ, ਮੇਰੀ ਉ ਮੇਨ ਰੋਡ ਦੇ ਕਾਰਨ ਨਾ ਚਲਦਾ ਰਹਿੰਦੈ, ਚੌਵੀ ਘੰਟੇ ਰਾਤੀ ਵੀ ਆ ਚੱਲਦਾ ਰਹਿੰਦੈ ਹਾਈਵੇ ਆ।
ਹਾਂ।
ਤਾਂ ਕਰਕੇ ਹੋਰ ਸੁਣਾਓ, ਬਸ ਹੋ ਰੀ ਐ ਫਨਗਿਰੀ।
ਗੁੜੀਆ
ਤੂੰ ਆਵੇ, ਹਾਂਜੀ। ਵਧੀਆ ਕੋਈ ਦੱਸੋ ਰੈਸਪੀ ਵੀ ਤਾਨੂੰ ਆਂਦੀ ਏ ਗਰਮੀ ਚ ਸਾਨੂੰ ਵੀ ਕੋਈ ਰੈਸਪੀ ਦੱਸੋ, ਵਧੀਆ ਜੀ ਅਸੀਂ ਬਣਾਈਏ ਕੋਈ। ਨਵਾਂ ਟਰਾਈ ਕਰੀਏ ਕੁਛ।
ਨਯਾ ਕੀ ਖਾਓਗੇਂ, ਤੁਸੀਂ ਦੱਸੋ?
ਦੀ ਪੀ ਐਸ ਅੱਛੀ ਜੀ ਕੋਈ ਤੁਹਾਡੀ ਫੇਵਰੇਟ ਕੋਈ ਅੱਛੀ ਜੀ ਸਬਜ਼ੀ ਹੋਏ। ਦੱਸੋ ਸਾਨੂੰ ਔਹ ਜੋ ਅੱਛੀ ਬਣਾਣ ਦੀ, ਜੋ ਤੁਹਾਡੀ ਅੱਛੀ ਬਣਾਣ ਦੀ ਸਪੈਸ਼ਲਿਸਟ ਹੋਏ ਤੁਹਾਡੀ।
ਲੱਗਦੀ ਮੈਨੂੰ ਫੇਵਰੇਟ।
ਅੱਛਾ ਨਹੀਂ ਤੁਹਾਡੀ ਸਪੈਸ਼ਲੀਟੀ ਕਿ ਤੁਸੀਂ ਥ-ਥ- ਥੋੜੀ ਵੋ ਔ ਦਸੋ ਹਨਾ ਵਿਚੋ ਜੈ ਕਰਕੇ ਦੇਖੀ ਏ।
ਕਿਵੇਂ? ਆਵਾਜ਼ ਕੱਟ ਕੇ ਆ ਰੀ ਏ ਤੁਹਾਡੀ, ਕੀ ਕਹਿ ਰੇ ਔ?
ਜੇੜੀ ਬਣਾਂਦੀ ਏ ਔ ਦਸੋ, ਫੋਨ ਕਰਕੇ ਦੱਸਣਾ ਤਾਂ ਤੁਹਾਡੀ ਸਭ ਤੋ ਜੋ ਤੁਹਾਡੀ ਸਭ ਤੋਂ ਅੱਛੀ ਸਬ ਜੀ ਬਣਦੀ ਏ ਨਾ ਜੋ ਤੁਹਾਨੂੰ ਸਭ ਤੋਂ ਅੱਛੀ ਬਨਾਣੀ ਆਂਦੀ ਏ। ਹਾਂ, ਔਹ ਦੱਸੋ ਅਸੀਂ ਵੀ ਔਹ ਟਰਾਈ ਕਰਕੇ ਦੇਖ ਠੀਅ
ਖੁਸੀ
ਨਹੀਂ
ਚਿਕਨੀ ਖਾਂਦੇ
ਹ ਹਾਂਜੀ
ਫੇਮਸ ਤਾਂ ਮੈਂ ਜ਼ਿਆਦਾ ਹੀ ਬਣਾਉਂਦਾ ਵਾਂ ਮਿਕਸ ਵੈਜ ਹੀ ਬਾਕੀ ਤਾਂ ਆਮ ਸਬਜ਼ੀਆਂ ਹੈਗੀਆਂ ਹੀ ਹੈਗੀਆਂ ਆਲੂੂ ਟ ਮਟਰ ਹੋ ਗਏ ਅਲੂ ਇੱਕ ਮਿੰਟ ਹੋਲਡ ਰੱਖੀਓ ਜਰਾ ਹ ਹ
ਹੈਲੋ
ਹਾਂਜੀ ਹਾਂਜੀ ਇੱਕ ਮਿੰਟ ਹੋਲਡ ਹੀ ਰੱਖਦੇ ਹੋਲੇ ਕੰਪਨੀ ਤੇ ਘੱਟ ਕਰ ਲਵ ਹਾਂਜੀ ਆਵਾਜ਼ ਆੀ
ਹਾਂਜੀ ਆ ਰਹੀ ਆਵਾਜ਼ ਦੱਸੋ ਮੇ ਆਪ ਵੀ ਰੈਸਪਈ ਦੱਸੋ ਅਸੀਂ ਟਰਾਈ ਕਰੀਏ ਹਕ
ਬਾਕੀ ਤਾਂ ਸਿੰਪਲ ਹੀ ਹੋ ਗਈ ਦਾਲ ਹੋ ਗਈ ਚਾਵਲ ਹੋ ਗਏ ਬਾਕੀ ਤਾਂ ਮਾਂ ਬਾਪਾ ਕਰਨੇ ਕਰਾਂ ਚ
ਹਾਂਜੀ ਹਾਂਜੀ
ਬਾਕੀ ਮਟੜ ਬਾਚ ਮਾਰ ਕਹੀ ਵ ਦਾਲ ਨੂੰ ਕਰ ਮੱਚੀ ਮਾਰਦ ਦਿ ਨਾ
ਹਾਂਜੀ ਅੱ ਹੀ ਥੋੜਾ ਬਾਅਦ ਹੀ ਲਗਾਉਾਨਦੇ ਹ
ਹਾਂ
ਸਬ ਸਬਜ਼ੀਖਣ ਆਉਂਦੇ ਹੋ ਅਸੀਂ ਹ ਹਾਂਜੀ ਉਹੀ ਸਬਜ਼ੀ ਟ ਕਰਾਂਗੇ ਤੁਸੀਂ ਬ ਮਿਕ ਵੈ ਮ ਵੈ ਨਾਲ ਦ
ਮਿਕਸ ਵੈੱਜ ਨੂੰ ਤੁਸੀਂ ਪਹਿਲਾਂ ਕੱਟ ਲਓ ਸਾਰੀ ਵੈੱਜ ਜਿਹੜੀ ਹੋ ਗਈ ਆਲੂ ਹੋ ਗਏ ਆਲੂ ਗਭ ਤੇ ਬੈਂਗਨ ਹੋ ਗਏ ਭਿੰਡੀ ਹੋ ਗਈ ਥੋੜੀ ਬਹੁਤ ਥੋੜੀ ਥੋੜੀ
ਹਾਂਜੀ
ਥੋੜੇ ਥੋੜੇ ਸਾਰੇ ਪਾਲੋ ਵਿੱਚ ਉਹਨੂੰ ਪਹਿਲਾਂ ਫਰਾਈ ਕਰ ਲੋ ਸਾਰੇ ਨੂੰ ਕ ਫਰਾਈ ਕਰਨ ਤੋਂ ਬਾਅਦ ਉਹਨੂੰ ਕੱਢ ਲਓ ਕੱਟਣ ਤੋਂ ਬਾਅਦ ਜਿਵੇਂ ਆਪਾਂ ਆਮ ਤੜਕਾ ਮਾਰਦੀ ਸਬਜ਼ੀ ਨੂੰ ਪਿਆ ਉਹਨੂੰ ਤੜਕ ਤੜਕਾਾ ਮਾਰਗਾਂ ਦੇ ਵਿੱਚ ਉਹਨੂੰ ਫਰਾਈ ਵਾਲੇ ਨੂੰ ਛੱਡ ਦੋ ਬਸ ਥੋੜੇ ਦੇਰ ਨੂੰ ਨਮਕ ਮਿਰਚ ਪਾਦੋ
ਨਮਕ ਮੀਰਚ ਬਾਅਦ ਚ ਪਾਣਾ ਏ
ਨਹੀਂ ਨਹੀਂ ਜਿਵੇਂ ਤੁਸੀਂ ਤੜਕਾ ਵਾ ਲਿਆ ਜਾਂ ਟਮਾ ਮਿਰਚ ਛੱਡ ਤ ਨਮ ਮੇਰੇ ਛਡਣ ਤੋਂ ਬਾਅ ਫਿਰ ਸਬੀ ਪਾਤੀ ਜ ਮੈਂ ਬਣਾਾਨਦੇ ਫਰਾਈ ਕੀਤੀ-ਉਨਹੀਂ ਪਾਣੀ ਨੀ ਪਾਣਾ ਪਾਣੀ ਹਲ
ਇਹ ਸਾਡੀ ਸਬਜ਼ੀ ਜਾਂਦੀ ਹੈ
ਜ਼ਿਆਦਾ ਨੀ ਥੋੜ੍ਹਾ ਜਿਹਾ ਪਾਣੀ ਸਿਰਫ ਜਦ ਲੱਗਣ ਲੱਗੇ ਬੀ ਹਾਂ ਸਾਨੂੰ ਲੱਗਿਆ ਵੀ ਲੱਗ ਰਹੀ ਫਿਰ ਥੋੜ੍ਹਾ ਤੁਾਨੂੰ ਓਦ ਕਮਾਈ ਜਾਣਾ
ਪਾਣੀ ਪਾ ਦਿੰਦੇ ਆ
ਸਾਡੀ ਹਵਾ ਬਣ ਜਾਂਦੀ ਹੈ ਪਾਣੀ ਪਾ ਕੇ
ਪਾਣੀ ਨੀ ਪਾਣਾ ਪਾਣੀ ਨੀ ਪਾਣਾ ਬਿਲਕੁਲ ਵੀ ਪਾਣੀ ਉਦੋਂ ਪਾਣਾ ਲੋੜ ਪਈ ਤਾਂ ਜਿਵੇਂ ਕਿ ਮੰਨ ਲਓ ਸਾਨੂੰ ਲੱਗਣ ਦੀ ਸਮੈੱਲ ਆ ਰਹੀ ਹ ਸਬਜੀ ਫੇਿਰ ਹਲਕ ਬਹੁਤ ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਛਟਾ ਲਣਾ ਫੇਰ ਉਹਨੂੰ ਫਲਕੀ ਫਲੇਮ ਤੇ ਚਣਾ ਪਕਣਾ ਸਬਜ਼ੀ
ਕਰਾਂਗੇ ਅਸੀਂ ਅੱਜ ਰਾਤੀ
ਇਹ ਲੱਗ ਰਿਹਾ ਵੈਸੇ, ਜਲਦੀ ਮਾਲ ਕੰਮ ਦੇ ਵਿੱਚ ਮਸਾਲੇ ਚੈਜ ਹੋਗੇ ਉਹ ਕਰਦਿਓ।
ਆਲੂ ਸਬਜ਼ੀ ਭੁੰਨ ਭੁੰਨ ਕੇ ਗੱਲ ਜਾਦੀ ਆ।
ਪਾਲਕ ਪਨੀਰ ਹੋ ਗਿਆ ਉਹ ਵਧੀਆ ਬਣਾ ਲੈਂਦਾ ਮੈਂ,
ਪਾਲਕ ਤੇ ਭੈਣ ਜੀ ਪੀਸ ਕੇ ਉਬਾਲ ਕੇ ਤੇ ਪੀਸ ਕੇ ਵਿੱਚ ਪਨੀਰ ਪਾ ਦਿੰਦੇ ਹੋਗੇ।
ਹਾਂ ਬਸ, ਹਰੀ ਮਿਰਚਾਂ ਤੇ ਗ੍ਰੈਂਡ ਕਰ ਕੇ, ਪਾਲਕ,
ਫਿਰ ਬਸ ਲਗਾਤਾ ਪਿਆਜ ਟਮਾਟਰ ਦਾ,
ਹੂੰ-ਹੂੰ, ਬਿਲਕੁਲ। ਕੋਈ ਸਿਪਲ ਵਗੈਰਾ ਕੋਈ ਕੁਛ ਨੀ, ਪਾਲਕ ਦੇ ਵਿੱਚ ਕੁਛ ਵੀ ਪਾ ਦਓ ਉਹੀ ਬਣ ਜੇਗਾ ਪਾਲਕ ਆਲੂ ਬਣਾ ਲੋ ਪਾਲਕ ਗੋਭੀ ਬਣਾ ਲੋ ਪਾਲਕ ਕੁਛ ਵੀ ਬਣਾ ਲਉ ਕੁਛ ਹੀ ਬਣ ਜਾਣਾ ਆਪ
ਅਲੱਗੋ ਤੋਂ ਬਣ ਜਾਦੀ ਏ।
ਹਾਂਜੀ,
ਬਣ ਜਾਦੀ ਐ।
ਪਜ ਤੱਕ ਨਹੀਂ ਪਾਈ ਹੈ ਮੈਂ ਆਲੂ ਵੀ ਨੀ ਪਾਈ ਗੋਭੀ ਵੀ ਨੀ, ਪਾਇਆ ਪਨੀਰ ਪਾਇਆ ਮਟਰ ਪਾਇਆ ਨਹੀਂ ਮਟਰ ਵੀ ਨੀ ਪਾਇਆ ਪਨੀਰ ਹੀ ਪਾਇਆ ਖ
ਚਲੋ ਕੋਫਤੇ ਵੀ ਬਣ ਜਾਂਦੇ ਕੋਫਤੇ ਬਣਾ ਲਓ ਐਦੇ,
ਮੰਨ ਲੋਕੀ ਦੇ ਕੋਫਤੇ ਵੀ ਤਾ ਬਣਾਦੀ ਆ ਮੈਂ ਲੋਕੀ ਦੀ ਰੋਟੀ ਵੀ ਬਣਾਦੀ ਆ।
ਹਾਂ ਉਹੀ ਲੋਕੀ ਦੇ ਕੋਫਤੇ ਬਣਾ ਤੇ ਨਾ, ਉਨੁੰ ਵੈਸੇ ਪਾਲੋ ਉਦੇ ਵਿੱਚ ਜਿਵੇਂ ਛੱਡ ਦੋ ਉਸ ਤਰ੍ਹਾਂ ਆਪ ਨੂੰ ਕੁਛ ਛੱਡ ਦਿਓ। ਪਹਿਲਾ ਕੋਫਤਾ ਬਣਾਓ।
ਸਹੀ ਹੈ ਤ ਐ ਤੇ ਬੜੀ ਵਧੀਆ।
ਹਾਂ ਮਲਾਈ ਕੋਫ ਤਾਂ ਬਣਾਣਾ ਉਹਦੀ ਵੀ ਰੈਸਪੀ ਕੁਛ ਸੇਮ ਹੈਗੀ ਆ ਪਹਿਲਾਂ, ਆਪਣਾ ਜਿਹੜਾ ਪਿਆਜ਼ ਟਮਾਟਰ ਹੋ ਗਿਆ ਉਹਨੂੰ
ਕੀ ਰੈਸੀਪੀ ਆ।
ਮਲਾਈ ਕੋਫਤੇ ਤੇਲ ਦੇ ਵਿੱਚ ਚਿਕਨ ਨੂੰ ਭੰਨਣ ਤੋਂ ਬਾਅਦ ਉਹਦੇ ਵਿੱਚ ਦੋ ਚਾਰ ਕਾਜੂ ਪਾ ਦਓ। ਉਹਨੂੰ ਗ਼ਰਾਇੰਡ ਉਸਤੋ ਬਾਦ ਥੋੜਾ ਹਲ ਹਲਕਾ ਤੇਲ ਗਰਮ ਕਰ ਉਦੇ ਚ ਵਿੱਚ ਟਮਾਟਰ ਥੋੜੇ ਥੋੜੇ ਜਿਹੇ ਪਾ ਕੇ ਓਹਦੇ ਵਿੱਚ ਚੱਮਚ ਛੱਡ ਦੋ ਜਿਹੜੀ ਆਪਾਂ ਉਹ ਬਣਾਈ ਹੈ ਨਾ ਉਹਦੀ ਪੇਸਟ ਬਣਾਇਆ। ਕਾਜੂ ਵਗੈਰਾ ਟਮਾਟਰ ਦਾ ਪਿਆਜ ਦਾ ਹਾਂ ਉਹਨੂੰ ਵਿੱਚ ਛੱਡ ਦਿਓ। ਉਹਦੇ ਵਿੱਚ ਜਿਹੜੇ ਆਪਾ ਕੋਫਤੇ ਫਰਾਈ ਕਿਤ ਕਿਤੇ ਹੋਏਆ ਉਹਨਾਂ ਨੂੰ ਛੱਡ ਦਿਓ ਫਿਰ ਥੋੜੀ ਕਰੀਮ ਮਿਲਦੀ ਏ ਅਮੂਲ ਜੀਜ ਥੋੜੀ ਓ ਪਾਲੋ ਉਪਰ ਸੋ ਦੋਸੌ ਗ੍ਰਾਮ ਸ਼ੁ ਸ਼ੂ ਸੌ ਗ੍ਰਾਮ ਡੇਢ ਸੌ ਗ੍ਰਾਮ ਬਹੁਤ ਹੈਗੀ ਹੈ ਥੋੜੀ ਕਰੀਮ ਪਾ ਦਿਉ। ਉਸ ਤੋ ਬਾਅਦ ਪਅਆ ਹੰ ਮਲਾਈ ਕੋਫਤਾ ਪਿਆ ਹੋਇਆ।
ਆਹ ਐ ਮੈਂ ਮਲਾਈ ਕੋਫਤਾ ਨਹੀਂ ਬਨਾਇਆ ਨਾ ਕਦੀ ਨਾ ਮੈਂ ਪਾਲਕ ਆਲੂ ਬਨਾਣ ਨਾ ਮੈਂ ਪਾਲਕ ਗੋਭੀ ਬਨਾਈ ਨਾ ਮੈਂ ਮਿਕਸ ਵੇਜ ਬਨਾਈ। ਇੱਕ ਵਾਰੀ ਕੜਾਹ ਬਨ ਜਾਊਗਾ ਜੇ ਬਨੀ ਨਹੀਂ ਹੁਨ ਬਨਾਵਾਂਗੀ।
ਕੜਾ ਨੀ ਬਣਾਉਣਾ ਉਹਦੇ ਵਿੱਚ ਜਿੰਨਾ ਪਾਣੀ ਪਾਉਗੇਂ ਉਦਾ ਨੀ -ਓਹਨਾਂ ਕੜਾਹ ਬਣ ਜਾਣਾ ਸਾਰਾ ਇਕਦਮ ਬਿਲਕੁਲ ਉਹ ਹੋ ਜਾਣਾ ਮੈਸ਼ ਹੋ ਜਾਣਾ ਉਹਨੇਂ।
ਹਸ ਹਾਂਜੀ
ਜੇ ਆਲੂ ਗੋਭੀ ਬਣਾਉਣੀ ਆ ਉਹਦੇ ਵਿੱਚ ਵੀ ਤੁਸੀਂ ਮਸਾ ਹੀ ਅੱਧੇ ਤੋ ਵੀ ਅੱਧਾ ਕੋਲੀ ਜਿਹੜਾ ਪਾਉਣੀ ਹੈ ਕਿਉਂ ਆਪਾਂ ਜਦੋਂ ਉਹਨੂੰ ਧੋਨੇਂ ਹੈਂ ਨਾ ਉਹਦੇ ਵਿੱਚ ਗੋਭੀ ਵਿੱਚ ਆਲਮੋਸਟ ਪਾਣੀ ਭਰਿਆ ਰਹੀਦਾ ਹੈ। ਜੇ ਆਪਾਂ ਉਹਦੇ ਵਿੱਚ ਹੋਰ ਪਾਣੀ ਪਾਂਨੇਂ ਹਾਂ ਫੇਰ ਉਹਨੇ ਹਲਵਾ ਬਣ ਜਾਂਦੀ ਹੈ।
ਹਾਂਜੀ ਅਬ ਆਉਂਦੀ
ਕੋਈ ਨੀ ਠੀਕ ਹੈ ਹੁਣ ਧਿਆਨ ਰੱਖਾਂਗੀ।
ਹਾਂਜੀ ਪਾਣੀ
ਹਾਂ ਜੀ ਮੈਂ ਟ੍ਰਾਈ ਕਰਾਂਗੀ ਕੱਲ ਮਿਕਸ ਵੇਜ ਵੀ ਸਰੂਰ ਟ੍ਰਾਈ ਕਰਾਂਗੀ ਹੋਰ ਕੁਛ ਕਰਾਂ ਯਾ ਨਾ ਕਰਾਂ।
ਹੰ-ਹੰ-ਹੰ ਚਲੋ ਠੀਕ ਹੈ ਬਨਾ ਕੇ ਜਰੂਰ ਦੱਸਿਓ ਮੈਨੂੰ ਫੇਰ।
ਹਾਂਜੀ ਮੈਂ ਦੱਸਾਂਗੀ ਦੱਸਾਂਗੀ। ਵਿਊ ਬੜਾ ਅੱਛਾ ਲਾਂ ਗ, ਤੁਹਾਨੂੰ ਤੇ ਅੱਛਾ ਬਣੇਗੀ।
ਚਲੋ, ਠੀਕ ਹੈ ਜੀ। ਮੇਰੇ ਵੀ ਜੋਬ ਦਾ ਟਾਈਮ ਹੋ ਗਿਆ, ਓਕੇ, ਓਕੇ, ਬਾਏ, ਸਤਿ ਸ਼੍ਰੀ ਅਕਾਲ।